ਸਤਿ ਸ਼੍ਰੀ ਅਕਾਲ ਜੀ!
ਹੈਲੋ, ਤੁਸੀਂ ਠੀਕ ਹੋ?
ਹਾਂਜੀ, ਮੈਂ ਵਧੀਆ ਤੁਛੀ ਸੁਣਾਓ।
ਮੈਂ ਵੀ ਬਸ ਵਧੀਆ, ਹੋਰ ਕੀ ਕਰਦੇ ਸੀ?
ਬਸ ਬੈਠੇ ਹੋਏ ਆ ਹੁਣੇ ਰੋਟੀ ਰੂਟੀ ਖਾ ਕੇ
ਅੱਛਾ- ਅੱਛਾ, ਬਸ ਮੈਂ ਵੀ ਬੈਠੀ ਹੋਈ ਸੀ। ਗੁਰਦੁਆਰੇ ਜਾਣਾ ਸੀ, ਤੇ ਮੈਂ ਕਿਹਾ ਚੱਲ ਵੀ ਪਹਿਲੇ ਅਹ ਬਹਿ ਥੋੜ੍ਹੀ ਦੇਰ ਮੰਮੀ ਨਾਲ ਮੇ ਬੈਜਾ ਤੁਹਾਡਾ ਹੀ ਫੋਨ ਆ ਗਿਆ।
ਹਾਂ ਓ ਹੀ ਨਾ ਇਸ ਟੈਮ ਲੇਟਨ ਦਾ ਟਾਈਮ ਹੁੰਦਾ ਨਾ
ਹਮ ਓਹੀ- ਉਹੀ ਹੋਰ ਘਰ ਬਾਸ ਸਭ ਠੀਕ?
ਹਾਂਜੀ, ਸਭ ਵਧੀਆ ਤੁਸੀਂ ਸੁਣਾਓ?
ਬਸ ਵਧੀਆ
ਹਾਂ, ਹੋਰ ਤੁਹਾਡੇ ਉਹ ਬਿਮਾਰ ਹੈਗੇ ਸੀ, ਨਾ ਹੁਣ ਠੀਕ ਨੇ?
ਹਾਂ-ਹਾਂ ਹੁਣ ਤੇ ਠੀਕ ਨੇ। ਪਹਿਲੇ ਥੋੜਾ ਹੋ ਗਈ ਸੀ, ਵਿੱਚੋ ਹੋਰ ਖਰਾਬ ਹੋ ਗਈ ਸੀ ਤਬੀਅਤ, ਜਦੋਂ ਤੁਹਾਨੂੰ ਦੱਸਿਆ ਸੀ ਉਸ ਤੋਂ ਬਾਅਦ ਥੋੜੀ। ਖਰਾਬ ਹੋਈ ਸੁ ਪਰ ਹੁਣ ਠੀਕ ਤੇ ਆਪ ਬੜੀ ਪਰੇਸ਼ਾਨੀ ਹੋਈ। ਦੀ ਉਹ ਨਾ ਕੀ ਕਹਿੰਦੇ ਨੇ, ਮੈਂ ਨੇਲ ਐਕਸਟੈਂਸ਼ਨ ਕਰਾਉਂਦੀ ਸੀ।
ਅੱਛਾ ਤੁਹਾਡੇ ਵਿਆਹ ਵੀ ਤੇ ਹੈਗਾ ਸੀ ਨਾ।
ਹਾਂ ਬਸ ਔਦੋ ਤੇ ਦੋ ਤਿੰਨ ਵਿਆ ਕੱਠੇ ਹੀ ਆਏ ਸੀ। ਤੇ ਅ ਪਹਿਲੇ ਉਹ ਤਾ ਸੀ ਔਧਰ ਫੇਰ ਔ ਦੇ ਸੀ ਤੇ ਤਿੰਨ ਵਿਆ ਫੇਰ ਕੱਟੇ ਤੇ ਮੈਂ ਨੇਲ ਐਕਸਟੈਂਕਸ਼ਨ ਕਰਾਏ। ਹੈਂ ਤੇ ਔਸ ਤੋਂ ਬਾਅਦ ਹੁਣ ਮੈਂ ਜਦੋਂ ਨੇਲ ਐਕਸਟੈਂਸ਼ਨ ਉਤਰੇ ਨੇ ਹਾਏ ਮੇਰੇ ਤੋਂ ਅਸਲੀ ਨਾਖੂਨ ਸੀ ਔ ਗਲ ਗਏ ਨੇ ਸਾਰੇ।
ਹਾਂ, ਐ ਹੈ ਕਿ ਅੱ ਛਾ ਨੇਲ ਐ ਕੇ ਮੈਂ ਸੱਚੀ ਦ ਤ ਮੇਰੇ ਨਾਲ ਵੀ ਐਵੇਂ ਹੋਇਆ ਸੀ। ਹੁਣੇ ਪਿੱਛੇ ਵਿਆ ਨੀ ਨਿਕਲਿਆ ਸਾਡੇ ਵੀ
ਹੂੰ-ਹੂੰ ਤੇ ਪੂਰੇ ਗੱਲ ਗਏ ਨੇ ਔ ਦਿਸ ਬਿਲਕੁਲ ਸਕਿਨ ਇੱਕਦਮ ਐਵੇਂ ਹੋ ਗਈ ਏ ਖ਼ਰਾਬ ਜੀ ਏਨੀ ਗਈ ਏ ਬਿਲਕੁਲ ਇੰਨਾ ਦਰਦ ਦੁੰਦਾ ਐ। ਨਾ ਮੇਰੇ ਕੋਲ ਕੁਛ ਸੁੱਕਿਆ ਜਾਂਦਾ ਹੈ ਨਾ ਸਬਜ਼ੀਆਂ ਕੱ ਟੀ ਜਾਂਦੀਐਂ ਏਨਾ ਦਰਦ ਹੋ ਰਿਐ ਹੱਥੀ ਇੱਚ
ਹਾਂ ਮੈਂ ਸਮਝ ਸਕਦੀ ਆਂ। ਮੇਰੇ ਵੀ ਹੋਇਆ ਸੀ ਐਹੀ ਚੀਜ਼ ਨਾ, ਸੇਮ ਚੀਜ਼ ਮੇਰੇ ਵੀ ਹੋ
ਤੇ ਫੇਰ ਤੁਸੀ ਕੀ ਕੀਤਾ? ਕਿਵੇਂ ਠੀਕ ਕੀਤਾ?
ਹਾਂ ਤੁਆਡੇ ਮਤਲਬ ਥੋੜੇ ਅ ਯੈੱਲੋ-ਯੈੱਲੋ ਜ ਵੀ ਹੋ ਗਏ ਨੇ?
ਹਾਂ-ਹਾਂ, ਪੀਲੇ ਪੈ ਗਏ ਨੇ।
ਹਾਂ, ਔਹੀ ਨਾ ਮੇਰੇ ਵੀ ਸੇਮ ਚੀਜ਼ ਹੋ ਗੀ ਸੀ ਤੇ ਮੈਂ ਪਤੈ ਕੀ ਕੀਤਾ ਸੀ, ਮੈਂ ਕਾਫ਼ੀ ਸਾਰੀ ਚੀਜ਼ਾਂ ਕੀਤੀਆਂ ਸੀ ਮੈਂ ਤੇ
ਅੱਛਾ ਦੱਸਦਾ ਫਿਰ, ਮੈਂ ਵੀ ਕਰਾਂ
ਹਾਂ ਤੇ ਮੈਂ ਲੈਮਨ 'ਚ ਨਾ ਮਤਲਬ ਕੋਕੋਨਟ ਔਇਲ 'ਚ ਲੈਮਨ ਪਾਇਆ ਸੀ। ਔ ਔਦੀ ਮਸਾਜ ਕੀਤੀ ਅ। ਹਾਂ। ਗਰੀ ਦਾ ਤੇਲ ਵੀ ਪਾਇਆ ਸੀ ਮਤਲਬ ਮੈਂ ਦਿਨ ਦੇ ਟਾਈਮ ਕੋਈ ਹੋਰ ਚੀਜ਼ ਲਗਾ ਲੈਂਦੀ ਸੀ। ਸ਼ਾਮ ਦੇ ਟਾਈਮ ਕੁਛ ਹੋਰ ਏਦਾਂ-ਏਦਾਂ ਕਰਕੇ ਇੱਕ ਤੇ ਸਭ ਤੋਂ ਪਹਿਲਾਂ ਲੈਮਨ ਲੈਣਾ ਕੋਕੋਨਟ ਔਇਲ 'ਚ ਔਨੂੰ ਮਿ ਕਸ ਕਰਕੇ ਉਹਦੀ ਮਸਾਜ ਕਰਨਾ। ਸਿੰਪਲ ਕੋਕੋਨਟ ਓਇਲ ਨਾਲ ਵੀ ਕਰ ਸਕਦੇ ਤੇ ਓ ਹਾਂ ਇੱਕ ਉਹ ਗਾਰਲਿਕ ਨਾਲ ਗਾਰਲਿਕ ਦੀ ਕਿ ਓਹ ਲੈਕੇ
ਅੱਛਾ, ਲਸਣ ਦੀ ਉਹ ਲੈਕੇ ਕੇ ਕਰ ਲ ਮੈਂ ਹੂੰ, ਨੇਮ ਦੀ ਤੇ ਜੋ ਐਵੇਂ ਕਰਦੇ ਨੇ ਉਹ ਕਰਾਂ
ਹਾਂ-ਹਾਂ-ਹਾਂ। ਉਹਦੀ ਮਸਾਜ ਕਰਨਾ।
ਅੱਛਾ-ਅੱਛਾ, ਇਹਦੇ ਨਾਲ ਤੁਸੀਂ ਮਤਲਬ ਕੀਤਾ ਸੀ ਫਰਕ
ਹਾਂ ਮੈਨੂੰ ਬਹੁਤ ਫ਼ਰਕ ਪੈ ਗਿਆ ਸੀ। ਜੀ ਬਾਕੀ ਨੇਲ ਵਿੱਚ ਪ੍ਰੋਟੀਨ ਹੀ ਹੁੰਦਾ ਹੈ, ਤੇ ਬ ਪ੍ਰੋਟੀਨ ਲਈ ਤੁਸੀਂ ਐਗਸ ਵਗੈਰਾ ਖਾਓ।
ਹੂੰ, ਮੈਂ ਗਈ ਸੀ ਡਾਕਟਰ ਕੋਲ ਵੀ ਦਿਖਾ ਆਉਦੇ ਹੋ ਡਾਕ ਕਹਿੰਦਾ ਕਿ, ਉਹ ਜੋ ਗਲੂ ਲ ਇਹਨਾਂ ਨੇ ਨਾ ਨੇ ਇੱਕ
ਹਾਂ-ਹਾਂ, ਉਹਦੇ ਨਾਲ ਹੀ ਹੋ ਜਾਂਦਾ ਹੈ, ਉਹ ਗਲੂ ਨੀ ਅੱਛਾ ਹੁੰਦਾ ਨਾ ਮੈਨੂੰ ਵੀ ਗਲੂ ਨਾਲ ਹੀ
ਇੱਕ ਤੇ ਕਹਿੰਦਾ ਨੇਲਸ ਤੁਸੀਂ ਕੀ ਪਤਾ ਉਹ ਜੋ ਉਹਨੇ ਨੀਲਜ਼ ਲਾਏ ਨੇ ਤੁਹਾਡੇ ਸੂਟ ਨੀ ਕੀਤੇ ਨਾਲੇ ਜੋ ਉਹਦੀ ਗਲੂ ਸੀ ਗਲੂ ਤੁਹਾਨੂੰ ਇਨਫੈਕਸ਼ਨ ਕਰ ਰਹੀ ਏ।
ਹਾਂ, ਇਹੀ ਹੋਇਆ ਸੀ ਮੇਰੇ ਨਾਲ ਵੀ ਬਾਕੀ ਤੁਸੀਂ ਐਲੋਵੀਰਾ ਲਗਾ ਸਕਦੇ ਹੋ ਐਲੋਵੀ
ਹਾਂ ਐਲੋਵਰਾ ਤੇ ਮੈਂ ਲਗਾ ਐਲੋਵਰਾ ਤੇ ਲਗਾਉਂਦੀ ਫੇਰ ਉਹਨੇ ਮੈਨੂੰ ਇੱਕ ਟਿਊਬ ਜ਼ੀ ਦਿੱਤੀ ਸੀ ਨਾਲੇ ਇੱਕ ਓ ਤੇਲ ਜਿਹਾ ਸੀ ਉਹੀ ਮੈਂ ਆਪਣੇ ਨਖੂਨਾਂ ਤੇ ਲਗਾ ਰਹੀ ਆ ਤੇ ਬਸ ਤੁਸੀਂ ਕੁਛ ਕਰਦੇ ਪਏ ਹੋ ਕੀ ਪਿੱਛ? ਉਹ ਮੈਂ ਕਿਹਾ ਪਾਣੀ ਮੈਨੂੰ ਲੱਗਿਆ ਪਾਣੀ-ਪਾਣੀ
ਉਹ ਨਾ ਹਾਂ। ਸਾਡੇ ਨਾ ਕੀ ਹੋਇਆ ਸੀ ਸਵੇਰੇ ਦੇ ਟਾਈਮ ਨਾ ਟੁੱਟੀ ਟੁੱਟ ਗਈ ਸੀ। ਹਾਂ। ਕਿਚਨ ਦੀ ਨਾ ਟੂਟੀ ਟੁੱਟ ਗਈ ਸੀ। ਤੇ ਉਹ ਨਾ ਪਾਣੀ ਬਹਿੰਦਾ ਪਿਆ, ਹਾਂ ਤੇ ਪਲੰਬਰ ਨੂੰ ਬੁਲਾਇਆ ਸੀ ਆਇਆ ਨੀ ਹਜੇ।
ਅੱਛਾ, ਹਾਂ ਮੈਂ ਕਿਹਾ, ਪਤਾ ਨੀ ਕਿੱਥੇ ਨੇ ਪਾਣੀ ਦੀ ਆਵਾਜ਼ ਆਉਂਦੀ।
ਹਾਂ ਹੋਰ ਵਿਆਹ ਕਿਵੇਂ ਦਾ ਨੀ ਕਲਿਆ,
ਵਿਆਹ ਤੇ ਬੜਾ ਚੰਗਾ ਨਿਕਲ ਗਿਆ ਬਸ ਇਹ ਵੱਖਤ ਪੈ ਗਿਆ ਮੇਰੇ ਨ ਖੂਨਾਂ ਦਾ, ਦੋ।
ਹਾਂ ਓਹੀ ਨਾ ਦਰਦ ਵੀ ਦਰਦ ਵੀ ਹੁੰਦੀ ਨਾ ਫੇਰ,
ਉਹੀ ਦੋ ਚੱਕਰ ਲਾਈ ਆ ਡਾਕਟਰ ਕੋਲ ਮੈਂ।
ਹਾਂ ਵੈਸੇ ਤੁਸੀਂ ਏ ਲਗਾਓਗੇ ਨਾ ਗਾਰਲਿਕ ਗਾਰਲਿਕ ਵਗੈਰਾ ਲਗਾਓਗੇ ਤੁਸੀਂ, ਪਹਿਲਾਂ ਤੁਹਾਨੂੰ ਬਾਕੀ ਤੂੰਤ ਨਾਲ, ਦੁੱਧ ਨਾਲ ਦੁੱਧ ਚ ਨਾ ਥੋੜਾ ਕੱਟ ਵਿੱਚ ਥੋੜ੍ਹਾ ਪਾਣੀ ਮਿਕਸ ਕਰ ਕੇ ਦੂਧ ਦੀ, ਚ ਉਹਨੂੰ ਹਾ, ਆਪਣੇ ਦੋਨੋ ਹੱਥ ਓਹਦੇ ਵਿੱਚ ਡਿਪ ਕਰਕੇ ਰੱਖੋਗੇ ਨਾ।
ਹਾਂ, ਹਾਂ, ਹਾਂ, ਹਾਂ।
ਡਿਪ ਕਰਕੇ ਰੱਖੋਗੇ ਨਾ।
ਹਾਂਜੀ-ਹਾਂਜੀ।
ਹਾਂ ਡਿਪ ਕਰਕੇ ਰੱਖੋਗੇ ਨਾ ਦਸ ਪੰਦਰਾਂ ਮਿੰਟ ਤੱਕ, ਤੇ ਉਹਦੇ ਨਾਲ ਵੀ ਫ਼ਰਕ ਪੈਂਦੈ।
ਕੋਈ ਨੀ ਕੋਈ ਨੀ ਮੈਂ ਕਰਾਂਗੀ ਇਹ ਤੇ ਬੜੀ ਚੰਗੀ ਗੱਲ ਏ ਤੁਸੀਂ ਮੈਨੂੰ ਦੱਸਤੀ ਡਾਕਟਰ ਕੋਲ ਹੀ ਚੱਕ ਕਰ ਲਾਈ ਜਾ ਰਹੀ ਹੈ ਘਰੇਲੂ ਨੁਸਖੇ ਵੀ ਬੜੇ ਚੰਗੇ ਹੁੰਦੇ ਨੇ ਅ ਫ਼ਰਕ ਪਾ ਦਿੰਦੇ ਨੇ, ਹੂੰ ਨਾਲੇ ਡਾਕਟਰ ਦੀ ਦਵਾਈ ਵੀ ਮਤਲਬ ਘਾ ਈ ਰੀ ਆ, ਔ ਖਾਣ ਵਾਲੀ ਤੇ ਔਨੇ ਦਿੱਤੀ ਨੀ ਸੀ। ਲਗਾਣ ਦੀ ਦਿੱਤੀ ਸੀ। ਤੇ ਲਗਾ ਰੀ ਆਂ ਇੱਕ ਤੇਲ ਜਾ ਹੈਗਾ ਏ, ਤੇ ਇਕ ਟਿਊਬ
ਅੱਛਾ-ਅੱਛਾ, ਮੈਨੂੰ ਵੀ ਦਵਾਈਆਂ ਹਾਂ, ਮੈਨੂੰ ਵੀ
ਨੇਲਸ ਦੇ ਉੱਤੇ ਬੈਂਡੀਜ ਜੀ ਦਿਤ, ਅੱਛਾ, ਹਾਂ ਦਵਾਈਆਂ ਨਾਲ ਤੇ ਨੀ ਇਨਾ ਫਰਕ
ਹਾਂ, ਦਵਾਈਆਂ ਇਨੀ ਠੀਕ ਵੀ ਨੀ ਹੁੰਦੀ ਨਾ ਦਵਾਈਆਂ ਹਾਂ, ਮੇਰੀ ਤੇ ਵੈਸੇ ਈ ਓਦੀ ਦਵਾਈ ਚੱਲਦੀ ਐ ਤੇ ਮੈਂ ਹਾਂ ਵੈਸੇ ਮੈਂ 'ਚ ਦਵਾਈ ਖਾਂਦੀ ਨੀ ਕੋਈ
ਹਾਂ ਮੇਰੀ ਵੀ ਗੋਡਿਆਂ ਦੀ ਚੱਲਦੀ ਐ। ਗੋਡਾ ਬੜਾ ਪੀੜ ਹੁੰਦੈ ਮੇਰਾ ਮੇਰੇ ਤੋਂ ਚੱਲਿਆ ਈ ਨ੍ਹੀਂ ਜਾਂਦਾ। ਬਿਲਕੁਲ ਈ ਰੈ ਗਿਐ, ਮੇਰਾ ਗੋਡਾ ਹੋਣ
ਗੋਡਾ ਤੇ ਮੇਰਾ ਵੀ ਬੜਾ ਪੀੜ ਹੁੰਦੈ।
ਓਹੀ ਹੁਣ, ਪਾਠ ਤੇ ਬਸ ਜਿਸ ਦਿਨ ਗੋਡਾ ਜੈਦਾ ਦਰਦ ਨਈ ਕਰਦਾ ਚਲੀ ਜਾਂਦੀ ਆਂ।
ਅੱਛਾ ਅੱਛਾ।
ਹੂੰ
ਹੋਰ ਤੁਸੀਂ, ਤੁਹਾਡਾ ਹਾਂ ਤੁਹਾਡਾ ਲੈੰਗਾ ਵੀ ਸੋਹਣਾ ਲੱਗਦ ਦਾ ਪਿਆ ਸੀ, ਲੈੰਗਾ ਕਿੱਥੋਂ ਲਿੱਤਾ ਏ ਤੁਸੀਂ?
ਲੈੰਗਾ ਮੈਂ ਬਸ ਉਥੋਂ ਆਪਾ ਪੰਜਾਬ ਸਾਈਡ ਤੋਂ ਲਿੱਤਾ ਸੀ।
ਅੱਛਾ। ਅੱਛਾ, ਸੋਣਾ ਸੀਗਾ ਨਾ ਲੈੰਗਾ ਤਾਡਾ ਨਾ।
ਹਾਂ, ਹੁਣ ਮੈਂ ਕਿਆ ਹੁਣ ਮੈਂ ਹੁਣ ਹੀ ਪੈਣੇ ਨੇ ਦੇਖੋ ਹੁਣ ਤੇ ਹੁਣ ਜਾ ਹੋਣ ਲੱਗ ਗਈਆਂ ਹੁਣ ਕਿੱਥੇ ਈ ਇੰਨੇ ਲੈੰਗ ਪੈਲੇ ਮੈਂ ਸਾੜੀ ਪਾਂਣੀ ਸੀ।
ਹੂੰ
ਤੇ ਫੇਰ ਮੈਂ ਕਿਆ ਚੱਲ ਹੁਣ ਐ ਆਖ ਰੀ ਵਾਰ ਲੈਂਗਾ ਪੈਣੈ ਪਾ ਈ ਲੋ।
ਹਾਂ, ਔ ਤੇ ਹੈ ਈ ਏ ਲੈੰਗਾ ਫੇਰ ਕਿੱਥੇ ਪੈਣਾ ਹੁੰਦੈ ਮੈਂ ਵੀ ਲਿੱਤਾ ਸੀ ਮੈਂ ਤੇ ਰੈਂਟ ਤੇ ਲਲਯਾ ਸੀ।
ਅੱਛਾ -ਅੱਛਾ, ਤੁਂਸੀ ਵੀ ਮੈਂ ਵੀ ਮੈਂ ਐ ਮੈਂ ਵੀ ਐ ਵਾਲਾ ਜੋ ਤੁਸੀਂ ਕੈ ਰੇ ਔ ਮੈਂ ਵੀ
ਹੂੰ-ਹੂੰ-ਹੂੰ, ਹਾਂਜੀ- ਹਾਂਜੀ।
ਹਾਂ।
ਮੈਂ ਰੈਂਟ ਤੇ ਈ ਲੈ ਲਿਆ ਸ ਸੀ। ਠੀਕ ਮਿਲ ਗਿਆ ਸੀ ਰੈਂਟ ਤੇ
ਅੱਛਾ- ਅ ਤੇ ਮੈਂ ਤੇ ਬਸ ਇੱਕ ਹੀ ਚੀਜ਼ ਮੈਨੂੰ ਮਾੜੀ ਹੋਈ ਏ ਮੇਰੇ ਨਾਂ ਖੂਨਾ ਦਾ ਬਿਲਕੁਲ ਲੈ ਕੇ
ਨਹੀਂ ਮੈਂ ਜਿਵੇਂ ਤੁਹਾਨੂੰ ਦੱਸ ਕਿ ਜਿਵੇਂ ਦੁੱਧ, ਦੁੱਧ ਚ ਹੱਥ ਡਿੱਪ ਕਰਕੇ ਰੱਖੋ, ਤੁਸੀਂ ਤੇ ਹਾਂ ਐਲੋਵਰਾ ਲ ਪਾਉ ਲੱਸਣ ਨਾਲ ਤੇ ਬਹੁਤ ਫ਼ਰਕ, ਪਾਏਗਾ। ਲਸਨ ਰਗੜਨਾ ਨੀ, ਉਸ ਉਤੇ ਨਾ ਹਾਂ, ਮੈ ਕੋਕੋਨਟ, ਟੋਈਲੀ, ਲੈਮਨ ਮਿਕਸ ਕਰਕੇ ਉਹਦੀ ਮਸਾਜ ਕਰਨਾ ਬਥੇਰਾ ਫਰਕ, ਪੈਜੇਗਾ।
ਹਾਂ ਬਿਲਕੁਲ-ਬਿਲਕੁਲ ਕਰਾਂਗੀ ਮੈਂ, ਅ ਬੜੀ ਜ਼ਰੂਰਤ ਹੋ ਗਈ ਹੁਣ, ਤੇ ਹੁਣ ਕਰਾਂਗੀ ਵੈਸੇ ਦਵਾਈ ਨਾਲ ਥੋੜਾ ਫ਼ਰਕ ਪਿਆ ਵੀਹ ਪੱਚੀ ਪਰਸੈਂਟ ਪਿਆ ਹਾਂਜੀ।
ਨੇੇਲਸ ਨੂੰ ਕੋਈ ਦਿੱਕਤ ਹੋਜੇ ਕੰਮ ਵੀ ਨੀ ਹੁੰਦਾ ਨਾ ਫੇਰ,
ਉਹੀ ਮੈਂ ਕਹਿੰਦੀ ਤੇ ਪਈਆਂ ਨਾ ਸਬਜ਼ੀਆਂ ਕੱਟ ਟੀ ਜਾਂਦੀ ਹੈ ਨਾ ਕੁਛ, ਅਹ ਆਪਣੀ-ਆਪਣੀ ਕੰਘੀ ਤੱਕ ਨੀ ਹੁੰਦੀ। ਵੀ ਹੋਰ ਤੁਸੀਂ ਸਭ ਛੋੜੋ,
ਹਾਂ ਉਹੀ ਨਾ ਨਹੀਂ ਹੋ ਪਾਦਾ ਹੈ। ਨੇਲਸ ਵੀ ਬੜੀ ਜ਼ਰੂਰੀ ਚੀਜ਼ ਹੈ।
ਬੜੀ ਦਿੱਕਤ ਹੋ ਗਈ ਹੈ, ਪਰ ਸੱਚ ਠੀਕ ਹੋ ਜਾਏ ਫੇਰ ਠੀਕ, ਫਿਰ ਆਹ ਆਓ ਕਦੀ ਚੱਕਰ ਲਾਓ ਤੁਸੀਂ ਤੁਸੀਂ ਤੇ ਆ ਹੈ ਹੀ ਨੀ ਔ,
ਬਸ ਆਵਾਂਗੀ ਮੈਂ,
ਕਦੋਂ ਆਓਗੇ, ਤੇ ਕਹਿੰਦੇ ਹੀ ਤੁਸੀਂ ਕੀ ਆਵਾਗੇ। ਆਵਾਂਗੀ ਇਨੀ ਨੇੜੇ ਰਹਿੰਦੇ ਹੋ ਤੁਸੀਂ ਨੀ ਆਦੇ,
ਬਸ ਤੁਹਾਨੂੰ ਪਤਾ ਹੀ ਹੈ ਕਿੱਥੇ ਹੋ ਪਾਦਾ ਗਰਮੀ ਇੰਨੀ ਹੋ ਗਈ, ਉੱਪਰੋਂ ਛੋਟੇ ਬੱਚੇ ਤੰਗ ਕਰਦੇ ਰਹਿੰਦੇ ਨੇ,
ਔ ਹੋ ਕੋਈ ਗੱਲ ਨੀ ਬੱਚਿਆਂ ਨੂੰ ਲੈ ਕੇ ਆ ਜਾ ਨਾ ਮੈਨੂੰ ਵੀ ਤੰਗ ਕਰ ਲੈਣ ਇੱਕ ਦਿਨ,
ਹਾਏ-ਹਾਏ, ਸਿਰ ਤੇ ਚੁੱਕ ਲੈਣਗੇ ਸਾਰਾ ਘਰ, ਹਾਂ, ਆਵਾਂਗੀ ਜਰੂਰ ਆਵਾਂਗੇ, ਤੁਸੀਂ ਲਾਨਾ ਚੱਕ
ਨਈਂ-ਨਈਂ ਪੈਲੇ ਤੁਸੀਂ ਲਾਨਾ ਮੈਂ ਤੁਹਾਨੂੰ ਬੁਲਾਂਦੀ ਪਈ ਆਂ ਤੁਸੀਂ ਤੁਸੀਂ ਮੈਨੂੰ ਈ ਬੁਲਾਂਦੇ ਪੇ ਮੈਂ
ਨਈਂ ਮੈਂ ਤੇ ਆਵਾਂਗੀ ਮੈਂ ਤੇ ਅਸੀਂ ਤੇ ਆ ਈ ਜਾਵਾਂਗੇ ਪੈਲੇ ਲਾਗ ਜਾਂਦਾ ਸੀ ਹੁਨ ਹੋਰ ਦੂਰ ਚਲੇ ਗਏ ਔ ਤੁਸੀ ਫੇਰ ਤੇ ਹੁਨ ਔਖਾ ਈ ਹੋ ਜਾਂਦੈ
ਤੇ ਐਦੇ ਨਾਲ ਕੀ ਏ ਹੈ ਤੇ ਸ਼ਹਿਰ ਇੱਚ ਆਛ- ਘਰੋਂ ਬਾਹਰ ਥੋੜੀ ਗਏ ਆਂ, ਭੈਣ ਜੀ। ਤੁਸੀਂ ਲੈ ਕੇ ਆਔ ਬੱਚਿਆਂ ਨੂੰ
ਆਵਾਂਗੇ-ਆਵਾਂਗੇ, ਜੀ। ਤੁਸੀਂ ਵੀ ਆਨਾ ਹਾਂਜੀ, ਚਲੋ ਫੇਰ ਠੀਕ ਐ ਜੀ, ਔਕੇ ਜੀ। ਸਤਿ ਸ਼੍ਰੀ ਅਕਾਲ
ਔਕੇ